ਹੈਲੋ।
ਹੈਲੋ, ਸਤਿ ਸ੍ਰੀ ਅਕਾਲ
ਹੈਲੋ ਸਤਿ ਸ੍ਰੀ ਅਕਾਲ ਜੀ, ਆਵਾਜ਼ ਨੀ ਆ ਰਹੀ ਹੈ?
ਆਵਾਜ਼ ਹੁਣ ਆਈ ਏ।
ਹੋਣਾ ਆਈ ਏ, ਹੋਰ ਸੁਣਾਓ ਜੀ।
ਬਸ ਵਧੀਆ, ਤੁਸੀਂ ਸੁਣਾਓ।
ਬਸ, ਕੰਮ -ਕਾਰ ਹੋ ਗਿਆ?
ਹਾਂ, ਅੱਜ ਮੰਡੀ ਦਾ ਕੰਮ ਹੋਇਆ ਹੈ।
ਮੰਡੀ ਦਾ?
ਹਾਂ ਸਬਜ਼ੀ ਮੰਡੀ ਦ, ਸਬਜ਼ੀ ਮੰਡੀ
ਅੱਛਾ, ਸਬਜ਼ੀ ਮੰਡੀ।
ਹਾਂਜੀ।
ਫਿਰ, ਕੀ ਹਾਲ ਨੇ ਸਬਜ਼ੀ ਦੇ?
ਸਬਜ਼ੀ ਦੇ ਤੇ ਪੁੱਛੋ ਨਾ, ਮਹਿੰਗੀ ਬੜੀ ਮਹਿੰਗਾਈ।
ਮਹਿੰਗੀ, ਅੱਛਾ ਬਾਰਿਸ਼ ਕਰਕੇ?
ਬਾਰਿਸ਼ ਕਰਕੇ। ਮਾਰਕੀਟ ਚ, ਸਬਜ਼ੀਆਂ ਘੱਟ ਆ ਰਹੀਆਂ ਨੇ।
ਅੱਛਾ, ਕੀ ਕੀ ਲਿਆਏ ਹੋ?
ਅੱਜ, ਅਸੀਂ ਲਿਆਏ ਹਾਂ। ਆਪਣਾ, ਮਿਰਚਾਂ ਹਰੀ ਮਿਰਚਾਂ।
ਅੱਛਾ, ਹਮ।
ਅਤੇ ਵਿਕਲੀ ਇਕੱਠੀ ਲਿਆਂਦੇ ਆ ਨਾ।
ਅੱਛਾ, ਸਹੀ ਹੈ।
ਹਾਂ ਹ, ਰੀ ਮਿਰਚਾਂ ਲਿਆਏ ਹਾਂ। ਇਹ, ਭਿੰਡੀ।
ਅੱਛਾ।
ਭਿੰਡੀ, ਆਲੂ, ਪਿਆਜ। ਅਦਰਕ, ਲਸਣ
ਅੱਛਾ।
ਹੋਰ
ਲੌਕੀ, ਗਿਲਕੀਆਂ ਨਹੀਂ ਲਿਆਏ?
ਲੋਕੀ ਵੀ ਲ -
ਅੱਛਾ। ਬੱਚੇ ਖਾਂਦੇ ਨੇ ਤੁਹਾਡੇ
ਹਾਂਜੀ, ਖਾ ਲੈਂਦੇ ਨੇ, ਬੜਾ ਖੁਸ਼ ਹੋ ਕੇ ਖਾਂਦੇ ਨੇ ਮੇਰੀ ਵਹੁਟੀ ਬਣਾਉਦੀ ਇੰਨਾ ਚੰਗਾ ਹੈ
ਹਾਂ, ਅੱਛਾ-ਅੱਛਾ, ਚੰਗੀ ਵਹੁਟੀ ਹੈ।
ਹਮ
ਹੋਰ ਕੀ ਲਿਆਏ ਹੋ?
ਹੋਰ, ਹਰਾ ਪਿਆਜ਼ ਹਰਾ ਪਿਆਜ ਸਮਝਦੇ ਹੋ, ਕੱਚਾ ਪਿਆਜ ਜਿਹੜਾ ਹੁੰਦਾ। ਹਰਾ
ਹਾਂਜੀ-ਹਾਂਜੀ, ਜਿਵੇਂ ਥੂਮ ਮ ਹੁੰਦੀ ਨਾ
ਹਾਂ-ਹਾਂ ਬਸ
ਆਹ ਪ੍ਰੇ ਪੈਂਦਾ ਏ ਹਾਂ
ਭਰਤ ਵਾਲੇ ਬੇਗਨ ਬਤਾਉ
ਹੋ ਔਰ ਕੀ ਬਤਾਂਓ
ਹੋਰ ਫਰੂਟ-ਵਰੂਟ ਨਹੀਂ ਲੇਆਏ
ਫਰੂਟ, ਫਰੂਟ ਮੰਡੀ ਜਾਣਾ ਨਹੀਂ ਹਲੇ ਇੱਥੇ ਕਿ ਸਾਡੇ ਇਧਰ ਮੰਡੀਆਂ ਅਲੱਗ-ਅਲੱਗ ਬਣੀਆਂ ਹੋਈਆਂ ਨੇ ਫਰੂਟ ਵਾਲੀ ਅਲੱਗ ਹੈ। ਟ੍ਰੈਫਿਕ ਬਹੁਤ ਸੀ ਬਾਰਿਸ਼ ਹੋ ਰਹੀ ਸੀ ਇਸ ਕਰਕੇ ਟ੍ਰੈਫਿਕ ਵੀ ਬਹੁਤ ਸੀ
ਅੱਛਾ ਭਿੰਡੀ ਕੀ
ਭਿੰਡੀ ਮਿਲੀ। ਭਿੰਡੀ ਤੇ ਚਾਲੀ ਰੁਪਏ ਕਿੱਲੋ
ਹੂੰ ਠੀਕ ਏ
ਹਾਂ ਕੁਛ ਚੀਜ਼ਾਂ ਸਸਤੀਆਂ ਨੇ ਕੁਛ ਹਾਂ ਰਿਟੇਲ ਵਿੱਚ ' ਤੇ ਕਾਫੀ ਮਹਿੰਗੀ
ਹਮ ਹੋਰ ਮਟਰ ਵਟਰ ਨਹੀਂ ਹੈ
ਮਟਰ ਅੱਜ ਕੱਲ੍ਹ ਸੀਜ਼ਨ ਚਲਾ ਗਿਆ ਨਾ ਮਟਰ ਦਾ
ਹ ਟੀੰਡੇ
ਟਿੰਡੇ ਵੀ ਨਿ। ਟਿੰਡੇ ਵੱ ਵੱਡੇ ਵੱਡੇ ਸੀ ਵੱਡੇ ਟੀਂਡੇ ਪੱਕੇ ਹੁੰਦੇ ਨੇ
ਨਹੀਂ-ਨਹੀਂ, ਚੰਗੀ ਤਰ੍ਹਾਂ ਦੇਖੋ ਰੂਏ ਵਾਲੇ ਤਾਂ ਚੰਗੇ
ਨਹੀਂ-ਨਹੀਂ ਆਜ ਬਾਰਿਸ਼ ਸ਼ੁਰੂਏ ਕਿੱਥੇ ਟਮਾਟਰ ਬੜੇ ਮਹਿੰਗੇ ਨੇ ਇੱਥੇ
ਅੱਛਾ।
ਅੱਸੀ-ਅੱਸੀ ਰੁਪਏ ਕਿਲੋ
ਅਰੇ ਬਾਪ, ਬਹੁਤ ਜ਼ਿਆਦਾ ਵਾ। ਹੋ ਕੁਜੇ ਪਾ ਰਿਟੇਲ ਵਿੱਚ ਤੇ ਹੋਰ ਮਹਿੰਗਾ ਹੋਏਗਾ
ਹਾਂ ਇਹ ਹਤ
ਹੋਰ, ਕੀਂ ਬਣਾਰੇ ਹੇ ਅਜ
ਅੱਜ ਮੈਂ ਤੇ ਨੀ ਦੇਖੋ ਕੀ ਬਣਦੈ। ਇਹ ਸਬਜੀਆਂ ਤੇ ਫਿਰਦੈ ਪਤਾ ਚਲੇਗਾ ਲੰਚ ਵਿੱਚ ਕੀ ਆਏਗਾ। ਹਾਂਜੀ ਹਾਂ ਨਹੀਂ ਉਹ ਤੇ ਫਿਰ। ਜਨਾਨੀ ਕਰਦੀ ਏ
ਅੱਛਾ। ਚੰਗਿ ਜਨਾਨੀ ਮਿਲੀ ਹੈ
ਹੂ ਤੁਸੀਂ ਦੱਸੋ ਤੁਸੀਂ ਕੀ ਬਣਾਇਆ ਅੱਜ
ਤੇ ਰਾਜਮਾਂ ਬਣਾਏ ਨੇ ਰਾਜਮਾ ਚਾਵਲ
ਹਾਂਜੀ
ਹਮ
ਬਸ ਰਾਜਮ ਚਾਵਲ
ਨਾਲ ਉਹ ਕੀ ਕਹਿੰਦੇ ਨੇ ਸੋਇਆਬੀਦੀ ਬੜੀਆਂ
ਹੋ ਵਾਹਬੀਨ ਬੜੀਆਂ।
ਉਹ ਬੱਚ
ਵੜੀ ਆਲੂ ਵੜੀ ਆਲੂ
ਵੜੀ, ਹੂ ਵੜੀ ਆਲੂ ਸੋਇਬੀਨ ਵੜੀ ਆਲੂ
ਮੁ ਮੂੰਗ ਦੀ ਵੜੀਆਂ ਬੜੀ, ਵਧੀਆ ਬਣਦੀ
ਹਾਂ ਬੱਚਿਆਂ ਨੂੰ ਤਾਂ ਘੱਟ ਪਸੰਦ ਹਾਂ ਬੱਚੇ ਘੱਟ ਖਾਂਦੇ ਨੇ
ਅੱਛਾ ਰਾਜਮਾਂ ਤਾਂ ਖਾਂਦੇ ਹੋਣਗੇ ਨਾ ਖੁਸ਼ ਹੋ ਕੇ
ਹੈਲੋ ਖੁਸ਼ ਹੋ ਕੇ ਖਾਂਦੇ ਨੇ
ਹੋਰ ਸੁਣਾਓ
ਬਸ ਸਭ ਠੀਕ ਹੈ
ਹੂ
ਹੋਰ ਤੁਹਾਡੇ ਉਧਰ ਸਬਜ਼ੀਆਂ ਕੀ ਮਹਿੰਗੀਆਂ ਨੇ ਸਸਤੀਆਂ ਨੇ
ਸਾਡੇ ਉੱਥੇ ਤਾਂ ਮਹਿੰਗੀਆਂ ਨੇ
ਅੱਛਾ
ਮੇਰੇ ਹਸਬੈਂਡ ਜਾਂਦੇ ਨੇ ਤਾਂ ਰੇਟ ਵੇਟ ਤੋਂ ਮੈਨੂੰ ਘੱਟ ਹੀ ਪਤਾ ਹੈ।
ਬਣਾਉਦੇ ਵੀ ਹੋਣਗੇ ਉਹੀ ਹੋਣਗੇ
ਹੂ
ਸਬਜ਼ੀਆਂ ਬਣਾਉਂਦੇ ਵੀ ਉਹੀ ਹੋਣਗੇ
ਮੇਰੇ ਹਸਬੈਂਡ
ਹੂ
ਨਹੀਂ ਨਹੀਂ ਉਹ ਕਿਉਂ ਬਣਾਉਣਗੇ
ਜਿਵੇਂ ਲਿਆਦੇ ਤੇ ਬਣਾਉਂਦੇ ਵੀ ਆਉਣੀ ਆ
ਅੱਛਾ ਤੇ ਤੁਸੀਂ ਆਪ ਬਣਾਦੇਓ ਤੁਸੀਂ ਲੈ ਦਿਓ ਤੇ
ਕਦੇ ਕਦੇ
ਅੱਛਾ ਸਹੀ ਗੱਲ ਹੈ ਮੈਂ ਮ ਬਣਾਉਂਦੀ ਆ
ਅੱਛਾ ਤੁਸੀਂ ਸਵਾਦ ਬਣਾਉਂਦੇ ਹੋਗੇ ਨਾ ਸਬਜ਼ੀ ਇਸ ਕਰਕੇ
ਹੂ ਸਹੀ ਹੈ ਸਹੀ ਹੈ ਮੈਂ ਵੀ ਕਵਾਂਗੀ ਕਿ ਦੇਖੋ ਸਿੱਖੋ
ਹੂ
ਮਮਾ ਕੇ
ਸਹੀ
ਹਸਬੈਂਡ ਵੀ ਬਣਾ ਬਣਾਉਂਦੇ ਨੇ ਰੋਟੀ
ਹਸਬੈਂਡ ਤੇ ਬਣਾਉਦੇ ਹੀ ਨੇ ਜੀ ਵੋਟੀ ਨੂੰ ਬਣਾ ਤਾਂ ਸਬਜ਼ੀ ਬਣਾਉਦੇ ਨੇ
ਹਾਂ ਕੁਛ ਕੁਛ ਤਾਂ ਬਣਾਏਂਦੇੇ
ਹੂ
ਅੱਛਾ ਹੋਰ ਸੁਣਾਓ?
ਬਾਰਸ਼ਾਂ ਇੱਥੇ ਕਾਫੀ ਹੋ ਗਈਆਂਆਂ ਨੇ।
ਅੱਛਾ
ਹੂ
ਤੇ ਗਰਮੀ ਹੈ
ਸਾਡੇ ਇੱਧਰ ਬਾਰਸ਼ਾਂ ਨੇ ਰੋਡਾ
ਅੱਛਾ
ਪੰਜ ਸਤ ਇੰਚ ਬਾਰਿਸ਼ ਹੋਈ ਹੈ ਬਾਕੀ ਰੋਡਾ ਤਾਂ ਬ ਬੁਰਾ ਹਾਲ ਹੈ ਪਾਣੀ ਪਾਣੀ ਉਹ ਪੇ ਹੈ ਸਭ ਦੂਰ
ਹੂ ਸਾਡੇ ਉੱਥੇ ਡਰੇਨੇਜ ਦੀ ਬੜੀ ਪ੍ਰੋਬਲਮ ਹੈ
ਹਮ ਹਮ ਹਮ
ਹੈਲੋ।
ਹਮ
ਹੈਲੋ।
ਹਮ।
ਹੈਲੋ।
ਹਮ
ਆਵਾਜ਼ ਨਹੀਂ ਆ ਰਹੀ ਹੈ।
ਹੂ ਪਿਛੋਂ ਫੋਨ ਆ ਗਿਆ ਸੀ।
ਅੱਛਾ ਅੱਛਾ। ਸਹੀ ਕੰਮ ਦਾ ਟਾਈਮ ਹੋ ਗਿਆ ਨਾ।
ਹਾਂਜੀ।
ਹਮ। ਹਾਂ ਇਹ ਮੇਰਾ ਵੀ ਫੋਨ ਆ ਰਿਹਾ।
ਅੱਛਾ।
ਇੱਕ ਮਿੰਟ ਹਮ ਦੇਣਾ।
ਕੋਲ ਰੱਖਣਾ।
ਹਾਂ ਇੱਕ ਮਿੰਟ ਬਸ। ਹ ਖ
ਹੈਲੋ।
ਬਿਸ ਬ
ਹੈਲੋ।
ਹੈਲੋ।
ਹਾਂਜੀ।
ਹੈਲੋ, ਹਾਂਜੀ, ਬਸ ਮੇਰਾ ਔਡਰ ਆ ਗਿਆ ਸੀ।
ਅੱਛਾ ਅੱਛਾ ਹਾਂ ਜੀ ਕੀ ਕਲਾਉਡ ਕਿਚਨ ਅੱਛਾ ਅੱਛਾ।
ਨਾ।
ਵਾਹ।
ਤੇ ਹੋਗੇ ਬਸ। ਬਸ ਮੇਰੇ ਰਾਜਮਾਂ ਚਾਵਲ ਸਭ ਨੂੰ ਬੜੇ ਪਸੰਦ ਆਉਦੇ ਨੇ। ਆਦੇ ਨੇ ਹਮ ਰਾਜਮਾ ਦਾ ਆਰਡਰ ਏ।
ਓਕੇ।
ਕਿੰਨਾ ਟਾਈਮ ਹੋ ਗਿਆ, ਤੁਹਾਡਾ ਟਾਈਮ ਹੋ ਗਿਆ ਹੋਏਗਾ।
ਹਾਂਜੀ ਮੀਂਹ ਆਇਆ ਏ ਔਫਿਸ ਥੋੜ੍ਹਾ ਰੁਕ ਕੇ ਜਾਵਾਂਗੇ।
ਅੱਛਾ ਅੱਜ ਛੁੱਟੀ।
ਨਹੀਂ, ਨਹੀਂ ਛੁੱਟੀ ਨਹੀਂ ਹੈ ਜੀ ਜਾਣਾ ਏ । ਕੰਮ ਏ ਸਾਈਡ।
ਹੂੰ, ਅੱਛਾ ਚੰਗਾ ਜੀ। ਹੂੰ ਤੇ ਬਾਰਿਸ਼ ਕਰਕੇ ਛੁੱਟੀ ਹੋ ਜਾਣੀ ਹਨਾ।
ਹ ਨਹੀਂ, ਨਹੀਂ ਛੁੱਟੀ ਤਾਂ ਨਹੀਂ ਹੈ।
ਹਮ। ਹੋਰ ਸੁਣਾਓ? ਬਾਰਿਸ਼ ਕਰਕੇ ਪਾਣੀ ਵਾਣੀ ਆ ਰਿਹਾ ਕਿ ਨਹੀਂ?
ਟਾਈਮ 'ਤੇ ਜਿਹੜੇ ਨਾਲ ਆਉਂਦੇ ਨੇ ਉਹ। ਅਜੇ ਇੱਕ ਦੋ ਦਿਨ ਨਹੀਂ ਆਏ ਬਾਕੀ ਅੱਜ ਆਏ।
ਹਮ। ਅੱਜ ਇੱਥੇ ਬਾਰਿਸ਼ ਬਾਰਿਸ਼ ਦੇ ਦਿਨ ਪਾਣੀ ਦੀ ਬੜੀ ਦਿੱਕਤ ਆਂਦੀ ਹੈ।
ਹੂੰ,
ਗੰਦਾ ਪਾਣੀ ਆਂਦਾ।
ਹੂੰ।
ਪਾਣੀ ਗੰਦਾ ਆਂਦਾ ਤੇ ਬਿਮਾਰੀਆਂ ਵੱਧਦੀਆਂ ਨੇ, ਡਾਕਟਰ ਦੇ ਮਜ਼ੇ ਹੋ ਜਾਂਦੀਆਂ ਨੇ।
ਹੂੰ- ਹੂੰ। ਅਸੀਂ ਪੀਣ ਦਾ ਪਾਣੀ ਤੇ ਪੈਕਡ ਪੁਪ ਲਾਂਦੇ ਆਂ।
ਹਾਂਜੀ,
ਪੀਣ ਦਾ ਪਾਣੀ ਤਾਂ ਪੈਕਡ ਵਾਲਾ ਆਂਦਾ ਐ ਸਾਡੇ ਘਰ।
ਅੱਛਾ- ਅੱਛਾ, ਨਹੀਂ ਸਾਡੇ ਇੱਥੇ ਤਾਂ ਆਰ ਓ ਲੱਗਿਆ ਹੋਇਆ।
ਹੂੰ,
ਆਰੋ ਲੱਗਿਆ ਹੋਇਆ, ਆਰੋ ਫਿਲਟਰ ਵਾਲਾ ਪਾਣੀ ਪੀਂ
ਹਾਂ, ਸਹੀ ਏ।
ਬਾਕੀ ਤੇ ਸਿਸਟਮ ਕੰਪਨੀ ਦਾ ਜਿਹੜਾ ਐ। ਹੂੰ, ਨਗਰ ਨਿਗਮ ਦਾ ਉਹ ਤੇ ਆਂਦਾ ਹੀ ਏ।
ਅੱਛਾ, ਸਹੀ ਏ।
ਜੀ,
ਫਿਰ ਬਾਰਸ਼ਾਂ ਚ ਭਰਜਾਈ ਨੂੰ ਕਈ ਘੁਮਾਣ ਲੈ ਗਏ ਹੋ ਕਿ ਨਹੀਂ।
ਨਹੀਂ -ਨਹੀਂ ਜੀ।
ਨਹੀਂ ਲੈ ਜਾਓ, ਐਨਾ ਸੋਹਣਾ ਮੌਸਮ ਐ।
ਬੱਚਿਆਂ ਦੇ ਸਕੂਲ, ਕੋਲਜ ਖੁੱਲ੍ਹੇ ਨੇ।
ਬੱਚੇ ਤੇ ਵੱਡੇ ਹੋਗੇਂ ਹੋਣੇ ਨਾ।
ਨਹੀਂ- ਨਹੀਂ ਛੋਟੇ ਨੇ, ਸਕੂਲ ਜਾਂਦੇ ਨੇ ਅਜੇ ਤਕ ਤੇ।
ਹਾਂਜੀ,
ਇਸ ਕਰਕੇ ਫਿਰ ਬੱਚਿਆਂ ਨੂੰ ਵੀ ਦੇਖਣਾ ਹੁੰਦਾ ਨਾ, ਬਾਹਰ ਨੀ ਜਾ ਸਕ
ਹੂੰ, ਸਹੀ ਸਹੀ ਗੱੱਲ ਐ। ਕਦੇ -ਕਦੇ ਲੈ ਜਾਇਆ ਕਰੋ, ਮੂਡ ਦੇ ਉੱਤੇ ਖਾਣ।
ਅੱਛਾ ਅ ਪੱਠੇ ਘਰ ਹੀ ਲੈ ਦਿਓ ਘਰ ਹੀ ਜੀ, ਪੁੱਠੇ ਟੈਮ ਵੜਦੇ ਆਂ ਆਪਾਂ।
ਹੈ ਓ ਘਰੇ ਥੋੜੀ ਠੀ
ਨਾ- ਨਾ ਸਹੀ ਐ।
ਹੂੰ, ਹੂ ਕਿੰਨਾ ਟਾਈਮ ਹੋ ਗਿਆ।
ਹਾਂਜੀ,
ਟਾਈਮ ਕਿੰਨਾ ਹੋ ਗਿਆ।
ਟਾਈਮ ਤਾਂ ਜੇ ਇੱਕ ਵੱਜਣ ਵਾਲਾ।
ਨਹੀਂ -ਨਹੀਂ, ਕੌਲ ਦਾ ਟੈਮ।
ਹਾਂ, ਆਂਦੀ ਹੈ, ਜੇ ਹੈ
ਅੱਛਾ
ਬਾਕੀ, ਬਸ ਬੱਚੇ ਸਕੂਲ ਗਏ ਤੁਹਾਡੇ।
ਹਾਂਜੀ ਅਜੇ ਮੈਂ ਤੇ ਛੁੱਟੀ ਮਾਰੀ ਐ। ਬਾਰਿਸ਼ ਜ਼ਿਆਦਾ ਸੀ ਤੇ, ਹੂੰ। ਦੂਜੇ ਦੀ ਛੁੱਟੀਆਂ ਚੱਲ ਰਹੀ ਨੇ।
ਅੱਛਾ,
ਹੂੰ, ਤੁਹਾਡੇ ਬੱਚੇ
ਮੇਰੇ ਬੱਚੇ ਤਾਂ ਗਏ ਜੀ, ਸਕੂਲ ਗਏ।
ਹੂੰ, ਚੰਗੇ ਨੇ ਬੱਚੇ ਤੁਹਾਡੇ ਫਿਰ।
ਹਾਂ
ਅੱ ਹੂ ਹਾ, ਨਾਸ਼ਤਾ ਸ਼ਤਾ ਹੋ ਗਿਆ।
ਚੰਗੀਆਂ ਹੋ, ਤੇ ਬੱਚੇ ਆਪਣੇ ਆਪ ਚੰਗੇ ਹੋ ਜਾਂਦੇ ਨੇ।
ਅ ਜੀ ਪੁੱਠਿਆ ਹੋ ਟਾਈਮ, ਮਾਂ ਪਿਓ ਚੰਗੇ ਤੇ ਬੱਚੇ ਚੰਗੇ ਨਹੀਂ ਹੁੰਦੇ।
ਔ ਮੈਂ ਨਹੀ ਜੀ। ਸੰਸਕਾਰ ਤੇ ਮਾਂ ਪਿਓ ਦੇ ਹੀ ਹੁੰਦੇ ਨੇ ਨਾ।